ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਹੋ ਠੀਕ ਓ?
ਹਾਂਜੀ। ਤੁਹੀ ਦੱਸੋ ਤੁਹੀ ਠੀਕ ਓ?
ਵਧੀਆ, ਹੋਰ ਕੀ ਕਰ ਰਹੇ ਹੋ?
ਬਸ ਫਿਰ ਲੇਟੇ ਹੋਏ ਸੀ ਰੋਟੀ ਖਾਣ ਲੱਗੇ ਸੀ।
ਅੱਛਾ। ਤੇ ਖਾਧੀ ਨੀ।
ਨਹੀਂ ਹਜੇ ਨਹੀਂ ਖਾਧੀ, ਹਜੇ ਰੋਜ਼ਆਬਜਾ ਪੀਤਾ ਸੀ ਬਣਾ ਕੇ।
ਅੱਛਾ। ਓ ਗਰਮੀ ਹੋ ਰਹੀ ਨਾ ਇਸ ਕਰਕੇ।
ਹਾਂਜੀ ਗਰਮੀ ਬਹੁਤ ਪੈ ਰਹੀ ਹੈ, ਓਥੇ ਵੀ ਪੈ ਰਹੀ ਹੈ।
ਹਾਂਜੀ। ਪੈ ਰਹੀ ਗਰਮੀ ਤਾਂ ਹਰ ਜਗ੍ਹਾ ਹੈ ਜਿੱਥੇ ਮਰਜੀ ਚਲੇ ਜਾਓ।
ਅੱਛਾ। ਹੋਰ ਠੀਕ -ਠਾਕ ਉੱਧਰ।
ਹਾਂਜੀ। ਠੀਕ- ਠਾਕ।
ਹੋਰ ਕੀ ਬਣਾਇਆ?
ਅੱਜ ਅਸੀਂ ਬਣਾਇਆ ਸੀ ਅਹ ਟਿੰਡੇ।
ਅੱਛਾ। ਤੁਸੀਂ ਖਾ ਲੈਂਦੇ ਟਿੰਡੇ।
ਹਾਂਜੀ ਖਾ ਲੈਂਦੇ ਆ, ਹਰੀ ਸਬਜ਼ੀ ਤੇ ਸਗੋਂ ਖਾਣੀ ਚਾਹੀਦੀ ਹੈ।
ਹਾਂਜੀ- ਹਾਂਜੀ। ਜ਼ਰੂਰ ਖਾਣੀ ਚਾਹੀਦੀ ਹੈ ਹੋਰ ਸੁਣਾਓ?
ਸਾਰੀ ਹੈਲਥ ਸਹੀ ਰਹਿੰਦੀ ਏ।
ਹਾਂਜੀ- ਹਾਂਜੀ, ਹੋਰ ਕਿਤੇ ਘੁੰਮਣ ਨੀ ਗਏ?
ਗਏ ਸੀ। ਹ ਰਾਜ ਸਥਾਨ ਗਏ ਸੀ ਜੈਪੁਰ, ਜਿਹੜੇ ਪਹਾੜਾਂ ਵਲ਼ ਏ।
ਅੱਛਾ- ਅੱਛਾ। ਹੋਰ ਕੀ ਕਰਦੇ ਪਏ ਓ ਅੱਜ ਕੱਲ?
ਕੁਛ ਨੀ ਬਸ, ਪੜ੍ਹਾਈ ਕਰ ਰਹੇ ਆਂ।
ਅੱਛਾ, ਹੋਰ ਤੁਹਾਡੇ ਕਿੰਨੇ ਭੈਣ-ਭਰਾ ਨੇ?
ਚਾਰ ਨੇ।
ਅੱਛਾ, ਕੰਮ-ਕੁਮ ਕਰਦੇ ਨੇ, ਉਹ ਵੀ ਕੁਛ?
ਹੂੰ, ਜੋਬ ਕਰਦੇ ਨੇ।
ਅੱਛਾ, ਹੋਰ ਸੁਣਾਓ?
ਵਧੀਆ ਹੋਰ, ਤੁਸੀਂ ਨੀ ਗਏ ਕਿਤੇ ਘੁੰਮਣ?
ਨਹੀਂ ਜੀ ਗਰਮੀ ਇੰਨੀ ਪੈ ਰਹੀ ਏ, ਸਾਡੇ ਤਬੀਅਤ ਖ਼ਰਾਬ ਹੋ ਜਾਂਦੇ ਘੁੰਮਕੇ।
ਕਿਉਂ?
ਸਾਡੇ ਤੇ ਜੀ ਕੱਲ- ਕਮਰੇ ਦੀ ਸਫਾਈ ਕਰਨ ਲੱਗੀ ਸਾਡੇ ਘਰ, ਨੱਕ'ਚ ਬਲੱਡ-ਬਲੱਡ ਨਿਕਲਣ ਲੱਗ ਗਿਆ ਸੀ।
ਅੱਛਾ, ਗਰਮੀ ਕਾਰਨ ਨਾ?
ਹਾਂਜੀ, ਦੋ ਘੰਟੇ ਪਾਣੀ ਥੱਲੇ ਬੈਠੇ ਰਹੇ, ਰੁ ਕੇ ਈ ਨਾ ਬਲੱਡ, ਬੜੀ ਮੁਸ਼ਕਲ ਰੱਕਿਆ ਸੀ, ਗਰਮੀ ਏਨੀ ਪੈ ਰੀ ਏ ਨਾ। ਕੁਛ ਕੰਮ ਕਰਨ ਦਾ ਮਨ ਨੀ ਕੀਤਾ, ਅਲਰਜੀ ਵੀ ਇੱਕ ਹੋਗੀ। ਜਾਣ ਈ ‌ਨੀ ਹੋਰੀ, ਸ਼ਰੀਰ'ਚ।
ਹੂੰ।
ਹੁਨ ਇੱਕ, ਠੰਡੀ-ਠੰਡੀ ਅਪਾ ਲੱਸੀ ਵਗੈਰਾ ਪੀਂਨੇ ਰੇਂਨੇ ਆ। ਚਾਯ ਮਾਨ ਬਾਂਦ ਕਾਰਤੀ ਏ, ਚਾ ਨੀ ਪੀਨੀ।
ਫਿਰ ਵਿਚ ਗਰਮੀ ਬੋਤ ਏ।
ਹਾਂਜੀ।
ਹੂੰ, ਹੋਰ?
ਬਸ, ਤੁਸੀਂ ਆਇਆ ਕਰੋ, ਘਰ ਕਦੀ?
ਹੂੰ, ਆਵਾਂਗੇ। ਤੁਸੀਂ ਕਿਤੇ ਗਏ? ਅਸੀਂ ਕੱਲ ਗਏ ਸੀ ਮੂੰਵੀ ਵੇਖਣ ਗਏ ਸੀ ਕੱਲ ਅਸੀਂ।
ਕੱਲ੍ਹ ਜੇ ਅਸੀਂ ਬਿਮਾਰ ਪਏ ਹੋਏ ਸੀ, ਸਾਡਾ ਬੀਪੀ- ਬੂਪੀ ਚੈੱਕ ਹੋਰਿਆ ਸੀ ਕੱਲ।
ਅੱਛਾ।
ਕਾਲ ਤੇ ਸਾਰਾ ਦਿਨ ਬੈਡ ਤੇ ਲੰਬੇ ਪਏ ਰੇ ਸੀ।
ਹਾਂਜੀ।
ਆਂਜੀ।
ਅਸੀ ਕਲ ਗਏ ਸੀ ਮੂਵੀ ਦੇਖਣ, ਮੂਵੀ ਬੋਤ ਵਧੀਆ ਸੀ।
ਕੇੜੀ ਮੁੂਵੀ ਦੇਖੀ ਸੀ?
ਮੂਵੀ ਦਾ ਨਾਮ ਯਾਦ ਨੀ ਐ, ਦੇਖੀ ਸੀ।
ਅੱਛਾ, ਤੇ ਕੋਣ-ਕੋਣ ਗਿਆ ਸੀ?
ਸ, ਅਸੀਂ, ਮੇਰੀ ਫਰੈਂਡਸ ਗਈ ਸੀ ਮੇਰੇ ਨਾਲ।
ਅੱਛਾ।
ਹਾਂਜੀ।
ਹੋਰ, ਤੁਆਡੀ ਪੜ੍ਹਾਈ ਠੀਕ ਐ?
ਹਾਂਜੀ, ਠੀਕ ਈ ਚੱਲਰੀ ਏ।
ਅੱਛਾ।
ਤੁਸੀਂ ਨੀ ਕਰਦੇ ਕੁਛ, ਜੋਬ-ਜਾਬ ਯਾ ਪੜ੍ਹਦੇ?
ਅਸੀਂ ਜੀ, ਸ ਸਲਾਈ ਸਿਖਦੇ ਆ।
ਅੱਛਾ, ਆਹ ਬਹੁਤ ਵਧੀਆ ਕੰਮ ਓਵੀ। ਹੋਰ ਗੁਰਦੁਆਰੇ ਜਾਂਦੇ ਔ
ਗੁਰਦੁਆਰੇ ਸਾਡੇ ਜੀ ਕਲ ਗੁਰਪੁਰਬ ਹੈਗੇ ਜੀ। ਕੱਲ੍ ਹੁਨ ਸੇਵਾ ਕਰਨ ਜਾਵਾਂਗੇ ਦੁਕਾਨ 'ਤੇ
ਹੰ ਤੁਸੀਂ ਸੇਵਾ ਕਰਦੇ ੳ
ਹਾਂਜੀ ਕਲ ਸਾਡੇ ਸਟਾਲ ਲੱਗੇਗਾ ਨਾ ਸਟਾਲ ਸ਼ਬੀਲ ਦਾ ਸਟਾਲ ਲਾਵਾਂਗੇ ਤੇ ਉੱਥੇ ਕਲ ਜਾਵਾਂਗੇ ਅਸੀ
ਹਾਂਜੀ ਹੋਰ ਲੈਨਾ ਚਈਦਾ ਉ ਕੋਈ ਗਰੀਬ ਮਤਲਬ ਕੋਈ ਪੀ ਲੈਦਾੰ
ਹਾਂਜੀ-ਹਾਂਜੀ ਗਰਮੀ ਬੋਤ ਏ ਨਾ ਤੇ ਗਰਮੀ ਚ ਬੋਤ ਪੀਂਦੇ ਲੋਕੀ
ਹਾਂ ੳ ਗਰਮੀ ਲੋਗ ਦੂਰ-ਦੂਰ ਤੋਂ ਆਂਦੇ ਨੇ ਤੇ ਪਾਨੀ ਪਿਆਸ ਮੰਗਦੇ ਪਾਨੀ ਮਿਲਦਾ ਨੀ ਹੁੰ ਹੋਰ ਲਾੲਨ ਚ ਚੰਗਾ ਕਮ ਏ
ਹਾਂਜੀ-ਹਾਂਜੀ ਹੋਰ ਰੋਟੀ ਖਾ ਲੀ ਕਿ ਸਬਨੇ ਘਰ ਚ
ਹਾਂਜੀ ਖਾ ਲੀ ਸਭ ਨੇ ਤਾਡੇ ਘਰ
ਸਾਡੇ ਘਾਰ ਵੀ ਦੋ ਜਣੇ ਖਾ ਬੈਠੇ ਨੇ ਜੀ ਬਾਕੀ ਰੇਂਦੇ ਨੇ
ਹੰ
ਰੋਰ ਕੀ ਕਰਦੇ ਤਾਡੀ ਮੰਮਾ
ਮੰਮਾ ਸ਼ੋਪਿੰਗ ਕਰਨ ਗਈ ਏ
ਅੱਛਾ
ਹੰ ਹੋਰ ਹਮ ਮੈਗੀ ਖਾਧੀ ਸੀ ਹਜੇ ਹਮ
ਅੱਛਾ ਇਥੇ ਨਾ ਗਰਮੀ ਚ ਬੱਚੇ ਘਰ ਟਿਕਦੇ ਈ ਨਹੀਂ ਮਾਸਾ ਵੀ
ਹਾਂਜੀ ਉਹ ਉਹ ਬਸ ਖੇਡਦੇ ਰਹਿੰਦੇ ਨੇ
ਹਮ ਸਾਰਾ ਦਿਨ ਸਾਡੀ ਗਲੀ ਦੇ ਬੱਚੇ ਤਾਂ ਏਨਾਂ ਖੇਲਦੇ ਨੇ ਸਵੇਰੇ ਸ਼ੁਰੂ ਹੋ ਜਾਂਦੇ ਨੇ ਰਾਤ ਤਕ ਖੇਲਦੇ ਰਹਿੰਦੇ ਖੇਲਦੇ ਰਹਿੰਦੇ ਨੇ ਥੱਕਦੇ ਈ ਨਹੀਂ ਹੈ ਯਾਰ ਏਨਾ ਨੁ ਗਰਮੀ ਨਹੀਂ ਲਗਦੀ
ਉਹਨਾਂ ਨੂੰ ਸ਼ੋਕ ਹੁੰਦਾ ਖੇਲਨ ਦਾ
ਪਤਾ ਨਹੀਂ ਕੀ ਚਸਕਾ ਪਿਆਦਾ ਖੇਲਣ ਦਾ ਏਨਾ ਕੁ ਸਾਨੁ ਤੇ ਧੋਪ ਪਰ ਜਾੰਦੇ ਪਤਾ ਨੀ ਕੀ ਹੁੰਦਾ ਗਰਮੀ ਏਡੀ ਏ ਨਾ
ਹਾੰਜੀ
ਹੋਰ ਤੁਸੀਂ ਕੀ ਕੀ ਬਨਾ ਲੈਂਦੇ ਔ
ਹਮ ਹੋਰ ਹੋਰ ਆਪਾਂ ਵੀ ਗਏ ਸੀ ਕੱਲ ਪਹਾੜਾਂ ਤੇ ਘੁੰਮਣ
ਹਾਂਜੀ ਮੈਂ ਤਾਡੀ ਫੋਟੋਆਂ ਦੇਖੀਆਂ ਨੇ ਬਹੁਤ ਸੋਹਣੀਆਂ ਨੇ
ਹਾਂਜੀ-ਹਾਂਜੀ ਹੋਰ
ਆਈ ਸੀ
ਹਾਂਜੀ
ਉੱਥੇ ਬਾਰਿਸ਼ ਨੀ ਆਈ ਸੀ
ਨਾ ਬਾਰਿਸ਼ ਨਹੀ ਆੰਦੀ ਉਹ ਤੇ ਜੁਲਾਈ ਅਗਸਤ ਦੇ ਮਹੀਨੇ ਚ ਆੰਦੀ ਏ
ਅੱਛਾ-ਅੱਛਾ
ਹਮ
ਹੁਣ ਮੌਸਮ ਕਿੱਦਾਂ ਦਾ ਗਰਮੀ ਹੈ ਕਿਆ ਬੱਦਲ ਬਣਿਆ ਵਾ।
ਠੀਕ ਹੀ ਇਹ ਮੌਸਮ ਹੋਰ। ਮੈਂ ਤੁਹਾਡੇ ਅਹ ਦਾਲ ਚਾਲ ਬਹੁਤ ਪਸੰਦ ਦਾਲ ਚੌਲ ਬਣਾਉਣੇ ਨੇ। ਤੇ ਕਿਵੇਂ ਬਣਦੇ ਨੇ ਉਹ।
ਦਾਲ ਚਾਵਲ।
ਹੂ।
ਪਹਿਲੇ ਦਾਲ ਲਓ ਦਾਲ ਨੂੰ ਕੋਲੀ ਚ ਪਾ ਕੇ ਉਹਨੂੰ ਧੋ ਚੰਗੀ ਤਰਾਂ ਵੱਡੇ ਭਾਂਡੇ ਵਿੱਚ ਪਾ ਕੇ ਉਹਨੂੰ ਅੱਛੀ ਤਰਾਂ ਧੋ ਕੇ ਹੁਣ ਅਸੀਂ ਕੁੱਕਰ ਚ ਪਾ ਦੇਣੀ ਆ, ਕੁੱਕਰ ਚ ਪਾਕੇ ਅਸੀਂ ਉਹਦੇ ਚ ਨਮਕ ਹਲਦੀ ਡਾਲ ਦੇਣੀ ਆ ਨਮਕ ਹਲਦੀ ਡਾਲਣ ਤੋਂ ਬਾਅਦ ਫਿਰ ਆਪਾਂ ਉਹਨੂੰ ਦੋ ਤਿੰਨ ਸਿਟੀਆਂ ਦਵਾਨੀਆਂ ਸਿਟੀਆਂ ਦਵਾਨ ਤੋਂ ਬਾਅਦ ਫਿਰ ਆਪਾਂ ਪਿਆਜ਼ ਲਵਾਂਗੇ ਟੋਕਰੀ ਚ ਪਿਆਜ਼ ਲੈ ਕੇ ਉਹ ਬਰੀਕ ਧੋ ਕੇ ਬਰੀਕ, ਬਰੀਕ ਕੱਟਾਂਗੇ। ਫਿਰ ਉਹਨੂੰ ਕੱਟ ਵਗੈਰਾ ਕਟ ਕਟਿੰਗ ਕਰਕੇ ਸੋ ਅਪਾ ਰੱਪਾ ਲਵਾਂਗੇ ਇੱਕ ਪੈਨ ਉਹਦੇ ਚ ਤੇਲ ਪਾ ਕੇ ਤੇਲ ਨੂੰ ਸਾੜ ਕੇ ਉਹਦੇ ਚ ਪਿਆਜ ਭੁੰਨਾਂਗੇ। ਭੂਨ ਕੇ ਚੀ ਰੈਡ ਲਾਲ ਮਿਰਚ ਡਾਲ ਕੇ ਨਾ ਉਹਨੂੰ ਚੰਗੀ ਤਰ੍ਹਾਂ ਮਸਾਲਾ ਬਣਾ ਕੇ ਦਾਲ ਉਹਦੇ ਚ ਪਾਣੀ ਏ। ਤੜਕਾ ਲਾ ਕੇ ਫਿਰ ਉਹਨਾਂ ਆਪਾ ਦੋ ਸੀਟੀ ਦਵਾਉਣੀਆਂ। ਤੇ ਦਾਲ ਕਿਸ ਤਰ੍ਹਾਂ ਘੁੱਲ ਜਾਂਦੀ ਹੈ ਮਸਾਲੇ ਨਾਲ ਫੇਰ ਇਦਾਂ ਆਪਾਂ ਡੱਬੇ ਦੇ ਚਾਵਲ ਲੈਣੇ ਨੇ ਚਾਵਲ ਲੈ ਕੇ ਓਨੂੰ ਅੱਛੀ ਤਰ੍ਹਾਂ ਧੋ ਕੇ ਇੱਕ ਵੀ ਮਿੱਟੀ ਦਾ ਚਾਏ ਕੂਕਰ ਚ ਬਨਾਲੋ। ਚਾਏ ਕੜਾਈ ਚ ਤੇਲ ਵਗੈਰਾ ਡਾਲ ਕੇ ਓਨੂੰ ਢਕ ਕੇ ਰੱਖ ਦੋ ਜਬ ਤੱਕ ਪਾਣੀ ਸੁਕਦਾ ਏ ਕਰ ਪਿਆਜ਼ ਏਦਾ ਹੀ ਚਾਵਲ ਬਣਦੇ ਨੇ ਜੀ।
ਅੱਛਾ।
ਹੂੰ।
ਹੋਰ।
ਹੋਰ ਤੁਸੀਂ ਕੋਈ ਪਰਾਂਠਾ ਵਗੈਰਾ ਬਣਾ ਦਿੰਦੇ ਹੋ ਕੇ ਨਈ।
ਹਾਂਜੀ ਬਨਾ ਲੈਂਨੇ ਆ ਓ ਬੋਤ ਸੌਖਾ ਹੁੰਦਾ ਬਸ ਹਾਂ। ਲਛੇ ਅਲਾ ਬਣਾਣੇ ਆ ਜੀ ਬੋਤ। ਲੱਛੇ ਵਾਲਾ ਓ ਬੋਤ ਸਵਾਦ ਲੱਗਦਾ ਨਾ।
ਓਕਿੱਦਾਂ ਬਣਦਾ ਲੱਛੇ ਵਾਲਾ ਮੈਨੂੰ ਦੱਸੋਗੇ?
ਤੇ ਜਿਵੇਂ ਬਸ ਆਟਾ ਗੁੰਨਦੇ ਨੇ ਆਟਾ ਗੁੰਨੋ ਫੇਰ ਗੋਲ ਬਣਾ ਕੇ ਓਨੂੰ ਥੋੜ੍ਹਾ ਬਣਾਓ ਫਿਰ ਥੋੜੀ ਸੀ ਗੁੰਦੋ ਫੇਰ ਓਹਦੇ ਚ ਥੋੜਾ ਤੇਲ ਪਾਓ ਨਮਕ ਪਾਓ ਜੋ ਮਸਾਲੇ ਪਾਣੇ ਨੇ ਓ ਪਾਓ ਫਿਰ ਉਸਨੂੰ ਘੋਲ ਦੋ ਚੰਗੀ ਤਰ੍ਹਾਂ ਸਬ ਜਗ੍ਹਾ ਲਾ ਦੋ ਫਿਰ ਆਟਾ ਦੁਬਾਰਾ ਓਵੇਂ ਕਰਦੋ ਗੋਲ ਫਿਰ ਤੁੜਾ ਲਾਓ। ਧੂਰਾ ਲਾ ਕੇ ਫੇਰ ਅੱਛੀ ਤਰ੍ਹਾਂ ਪਤਲੀ-ਪਤਲੀ ਸੀ ਬਣਾਣੀ ਐ। ਫਿਰ ਓਨੂੰ ਸੇਕੋ ਰੋਟੀ ਨਾਲ ਸੇਕ ਕੇ ਘਿਓ-ਘਿਓ ਲਾ ਕੇ
ਓਦੇ ਚ ਨਮਕ ਵਗੈਰਾ ਕੁੱਛ ਨੀ ਪਾਇਆ ਮਿਰਚ ਵਗੈਰਾ।
ਹਾਂ ਮਸਾਲੇ ਪਾਣੇ ਆ ਨਾ ਜਦੋਂ ਤੇਲ ਪਾਓਗੇ ਜਾਂ ਘਿਓ ਪਾਓਗੇ ਤਦ ਮਸਾਲੇ ਪਾ ਦੇਣਾ ਤਾਂ ਵੀ ਸਭ ਜਗ੍ਹਾ ਲਾ ਦੇਣਾ ਓ ਫੀ ਉਸਦੇ ਦੋ ਉਸਨੂੰ ਦੁਬਾਰਾ ਗੋਲ ਕਰਕੇ ਗੁਣ ਕੇ ਫੇਰ ਰੋਟੀ ਗੋਲ ਕਰਨੀ ਐ ਫੇਰ ਉਨੂੰ ਸੇਕਦਾ ਤਵੇ ਚ। ਓ ਤੱਕ ਸਕਣ ਜਬ ਤੱਕ ਲਾਲ ਨੀ ਹੁੰਦਾ।
ਅੱਛਾ।
ਹੂੰ ਨਈ ਫੇਰ ਕੱਚਾ-ਕੱਚਾ ਰੈ ਜਾਂਦਾ ਮੋਟੀ-ਮੋਟੀ ਵੀ ਪਕਾਣੀ। ਕਿਉਂਕਿ ਵੀ ਮੋਟਾ ਆਟਾ ਰੈਂ ਜਾਦਾ ਕੱਚਾ।
ਹਾਂਜੀ।
ਹੂੰ ਪੂਰੀ ਅੱਛੀ ਤਰ੍ਹਾਂ ਓ ਗ ਵੇਲਣੀ ਹੁੰਦੀ ਏ ਸੇਕੋ ਅੱਛੀ ਤਰ੍ਹਾਂ ਪੂਰੀ।
ਅੱਛਾ।
ਹੂੰ। ਹੂੰ ਹੋਰ?
ਬਸ ਵਧੀਆ।
ਕਲ ਗੁਰਪੂਰਬ ਏ?
ਤਾਡੇ ਉੱਥੇ ਭੋਗ ਨੀ ਪਿਆ ਪਾਠ ਦਾ?
ਨਈ ਆ ਕੱਲ੍ਹ ਪੈ ਜੇਗਾ ਕੱਲ੍ਹ ਗੁਰਪੁਰਬ ਏ ਨਾ ਤੇ ਨਾਲ ਈ
ਤੇ ਤਾਡੇ ਉੱਥੇ ਕਲ ਈ ਗੁਰਪਰਬ ਏ?
ਹਾਂਜੀ।
ਅੱਛਾ।
ਸਭ ਜਗ੍ਹਾ ਇੱਕ ਨਈ ਸਭ ਜਗ੍ਹਾ ਇੱਕ ਹੀ ਜਗ੍ਹਾ ਹੁੰਦੈ। ਇੱਕ ਤਰੀਕ ਹੁੰਦੈ।
ਸਾਡੇ ਤੇ ਪਾਠ ਦਾ ਭੋਗ ਬਾਰਾਂ ਤਰੀਕ ਪੈ ਗਿਆ ਸੀ।
ਹੂੰ ਤੁਹਾਡੇ ਜਲਦੀ ਪਾਤਾ ਹੋਣਾ।
ਸਾਡੀ ਲੇਟ ਪਿਆ ਇਦਰ
ਹਾਂਜੀ। ਹਾਜੀ ਓਥੇ ਗੁਰਦੁਆਰੇ ਦੀ ਲੇਟ ਪਾਦੇ ਨੇ।
ਅੱਛਾ-ਅੱਛਾ
ਹਾ ਕਿਉਂਕਿ ਜਿਸ ਦਿਨ ਗੁਰਪੁਰੂ ਉਸ ਦਿਨ ਹੀ ਡਾਲਦੇ ਨੇ।
ਅੱਛਾ।
ਹਾਂਜੀ।
ਚਲੋ ਠੀਕ ਹੈ, ਹੈਂ ਫ਼ੋਨ ਕਰਦਿਆਂ ਕਰੋ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕਿ।
ਹਾਜੀ ਸਤਿ ਸ਼੍ਰੀ ਅਕਾਲ ਜੀ, ਵਧੀਆ ਲੱਗਿਆ ਜੀ, ਵਧੀਆ।
ਸਤਿ ਸ਼੍ਰੀ ਅਕਾਲ ਜੀ, ਠੀਕ ਹੈ।